ਹੈਲੋ।
ਸਤ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹੈਲੋ।
ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ ਹੈਲੋ।
ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਜੀ?
ਹੋਰ ਕੀ ਹਾਲ? ਵਧੀਆ ਜੀ ਵਧੀਆ। ਤੁਸੀ ਸੁਣਾਓ।
ਵਧੀਆ ਤੁਸੀਂ ਦੱਸੋ ਕੀ ਕਰਦੇ ਜੀ?
ਕੁਛ ਨਹੀਂ ਬਸ ਬੈਠੇ ਸੀ ਰੋਟੀ ਖਾ ਕੇ।
ਅੱਛਾ ਅ ਹੋਰ ਦ
ਨਹੀਂ ਹਜੇ ਪੀਨਾ ਏ ਜੀ ਰਾਤ ਨੂੰ ਸੌਣ ਲੱਗਿਆ
ਅੱਛਾ ਅੱਛਾ ਅੱਛਾ ਜੀ ਮੈਂ ਬਸ ਰੋਟੀ ਖਾ ਕੇ ਕੇ ਹੁਣੇ ਵੇਹਲੀ ਹੋਈ ਆ ਤੇ ਮੈਂ ਸੋਚਿਆ ਕਿ ਭਾੱ ਜੀ ਨੂੰ ਫੋਨ ਕਰ ਲਾਂ।
ਹਾਂਜੀ ਹਾਂਜੀ ਵਧੀਆ ਕੀਤਾ ਫਿਰ।
ਹਾਂਜੀ ਤੇ ਹੋਰ ਤੁਹਾਡੇ
ਹਾਂਜੀ ਹਾਂਜੀ ਵਧੀਆ ਸਭ ਵਧੀਆ। ਤੁਸੀ ਸੁਣਾਓ ਅਪਣੇ ਬੱਚਿਆਂ ਦਾ ਅਪਣੇ ਘਰਦੇਆਂ ਦਾ ਸਾਰੇ ਠੀਕ ਹੈਗੇ ਏ।
ਹਾਂਜੀ ਸਭ ਵਧੀਆ ਜੀ ਵਧੀਆ ਤੇ ਮੈਂ ਨਾ ਜੇ ਇਕ ਗੱਲ ਦੱਸਣੀ ਸੀ ਤੁਹਾਨੂੰ
ਹਾਂਜੀ ਦੱਸੋ।
ਅੱਜ ਨਾ ਸਾਡੇ ਇੱਥੇ ਗਲੀ ਚ ਕੋਈ ਆਏ ਸੀ ਸੀ ਕਿ ਬਈ ਨਾ ਪਾਣੀ ਬਚਾਓ
ਅੱਛਾ ਪਾਣੀ ਬਚਾਓ।
ਹਾਂਜੀ ਪਾਣੀ ਬਾਹਰ ਦੱਸ ਰਹੇ ਸੀ।
ਅੱਛਾ ਬਹੁਤ ਵਧੀਆ ਫਿਰ ਤੇ। ਹੈਲੋ
ਸਾਨੂੰ ਕਹਿੰਦੇ ਜੋ ਜੋ ਸਾਨੂੰ ਕੰਮ ਲਈ ਜ਼ਰੂਰ
ਹਾਂਜੀ।
ਹਾਂਜੀ ਹਾਂਜੀ।
ਆਵਾਜ ਆ ਰਹੀ ਮੇਰੀ ਮੈਂ ਕਹ ਰਹੀ ਸੀ ਉਹ ਦੱਸ ਰਹੇ ਸੀ ਪਾਨੀ ਨਾ ਬਚਾਉਣਾ ਹੈ ਕਿਉਂਕਿ
ਹਾਂਜੀ ਹਾਂਜੀ। ਅੱਛਾ, ਪਾਣੀ ਨੂੰ ਬਚਾਣਾ ਐ। ਬੋਤ ਵਦੀਆ, ਬੋਤ ਵਦੀਆ, ਐ ਗੱਲ
ਪੈਂਦਾ ਨਾ ਕਿ ਵੀ ਏਨਾ ਪਾਣੀ ਵੇਸਟ ਨਾ ਕਰਨ ਪਾਣੀ ਨੂੰ ਜਿੰਨਾ ਮਤਲਬ ਕਿ ਜਿੰਨਾ ਸਾਨੂੰ ਜ਼ਰੂਰਤ ਪਾਣੀ ਦੀ, ਓਨਾ ਕਰਨ
ਹਾਂਜੀ, ਕਿਓਂਕੇ ਪਾਣੀ ਦੁਨੀਆ ਤੇ ਬੋਤ ਘੱਟ ਰੈਗਾ ਵਾ ਇਸ ਤੋਂ ਚੰਗਾ ਤੇ ਏਨੂੰ ਬਚਾ ਲਿਆ ਜਾਵੇ।
ਹਾਂਜੀ ਸਾ ਅ ਅ ਹੁਣ ਲੋਕੀ
ਤਾ ਜਾਵੇ ਹਨਾ ਬੀ, ਏ ਏਨਾਂ ਨੂੰ ਵੇਸਟ
ਹਾਂਜੀ ਹਾਂ।
ਹਾਂਜੀ, ਏਨਾਂ ਨੂੰ ਵੇਸਟ ਨਾ ਕੀਤਾ ਜਾਵੇ ਬਸ ਇੰਨਾ ਈ ਆ। ਕਿਓਂਕੇ ਏ ਵਾਟਰ ਰਿਸੋਰਸ ਸਾਡੇ ਕੋ ਬੋਤ ਘੱਟ ਐ ਆ ਤੇ ਸਾਨੂੰ ਏ ਬੋਤ ਵਦੀਆ ਤਰੀਕੇਆਂ ਨਾਲ ਮਤਲਬ ਵਰਤਣੇ ਚਾਈਦੇ ਐ ਏਨੂੰ। ਲਿਮਿਟ ਚ ਵਰਤਣੇ ਚਾਈਦੇ ਆ, ਜਿੱਦਾਂ ਕੋਈ ਅ ਟੈਪ ਬਗਦੀ ਹੋਵੇ ਆਪਾਂ ਗਲੀ ਚ ਨਿਕਲਦੇ ਪਏ ਆਂ ਤੇ ਓਨੂੰ ਬੰਦ ਕਰਦੀ ਐ ਅਸੀਂ। ਹਾਂਜੀ।
ਓ ਫੇਰ
ਹਾਂਜੀ-ਹਾਂਜੀ।
ਬੱਚੇ, ਬੱਚੇਆਂ ਨੂੰ ਪਤਾ ਨੀ ਹੁੰਦਾ। ਤੇ ਪਾਣੀ ਡੁਲਦਾ ਰੈਂਦਾ ਓ
ਮੈਂ ਫੇਰ ਓ ਗਲਤ ਵਾ ਫੇਰ ਗਲਤ ਗੱਲ ਆ ਨਾ ਤੁਸੀਂ ਆਪਣੇ ਬੱਚੇਆਂ ਨੂੰ ਸਮਜਾਇਆ ਕਰੋ ਵੀ ਏਦਾਂ-ਏਦਾਂ ਵੀ, ਪਾਣੀ ਆਪਾਂ ਬਚੋਣਾ ਵਾ।
ਹਾਂਜੀ ਤੇ ਮੈਂ ਬੱਚੇਆਂ ਨੂੰ ਸਮਜਾਂਦੀ ਮੈਂ ਕਿਆ ਸਾਨੂੰ ਕਿੱਥੇ ਵੀ ਹਾਂਜੀ
ਹਾਂਜੀ-ਹਾਂਜੀ।
ਗਲੀ ਚ ਕੋਈ ਯਾਂ ਕਿੱਥੇ ਵੀ ਜਾਂ
ਹਾਂਜੀ।
ਕਰ ਦੇਆ ਕਰੂੰ।
ਹਾਂਜੀ-ਹਾਂਜੀ ਵਦੀਆ ਕੀਤਾ, ਤੁਸੀਂ ਆਪਣੇ ਬੱਚੇਆਂ ਨੂੰ
ਹਾਂਜੀ ਤੇ ਮੈਂ ਓਨਾਂ ਨੂੰ ਸਿਖਾਏਆ ਮੈਂ ਕਿਆ ਤੁਸੀਂ ਪਾਣੀ ਪਾਣੀ ਨੀ ਡੋਲਨਾ ਗਲੀ ਚ, ਪਾਣੀ ਸੇਵ ਕਰ ਲੈਨਾ, ਅੱਗੇ ਜਾ ਕੇ ਸਾਨੂੰ ਬੋਤ ਪਾਣੀ ਦੀ ਜ਼ਰੂਰਤ ਪਏਗੀ।
ਹਾਂਜੀ-ਹਾਂਜੀ ਬੋਤ ਵਦੀਆ, ਪਤਾ ਕੀ ਐ, ਆਪਾਂ ਨੂੰ ਜਿੱਦਾਂ ਆਪਾਂ ਕੱਪ ਕੱਪੜੇ ਧੋਨੇ ਆਂ ਸਾਡੀ ਟੂਟੀ ਖੁੱਲੀ ਰੈ ਜਾਂਦੀ ਆ ਸਾਨੂੰ ਏਦਾਂ ਰੱਖਣੀ ਨੀ ਚਾਹੀਦੀ। ਸਾਨੂੰ ਬੰਦ ਕਰਕੇ ਰੱਖਣੀ ਚਾਹੀਦੀ ਐ।
ਹਾਂਜੀ-ਹਾਂਜੀ।
ਹਾਂ, ਅਸੀਂ ਨਹਾਨੇ ਆਂ
ਹਾਂਜੀ-ਹਾਂਜੀ।
ਅਸੀ ਨਹਾਨੇ ਅਸੀਂ ਨਹਾਨੇ ਆ ਸਾਨੂੰ ਘੱਟ ਤੋਂ ਘੱਟ ਪਾਣੀ ਵਰਤਨਾ ਚਾਈਦਾ। ਹਾਂਜੀ।
ਸਾਨੂੰ ਮੈਡਮ ਕੈਂਦੀ ਸੀ ਕੈਂਦੀ ਤੁਸੀਂ ਨਹਾਲੋ ਨਾ ਆਪਣੀ ਬਾਲ ਤੇ ਭਰ ਲਓ ਆਪ ਤੇ ਤੁਸੀਂ ਬਾਲਟੀ ਭਰਦੇ ਪਏ ਓ ਪਾਣੀ ਪਾਣੀ ਖ਼ਰਾਬ ਹੁੰਦਾ ਹੈ ਪਾਣੀ ਵੇਸਟ
ਹਾਂਜੀ ਹਾਂਜੀ ਹੁੰਦਾ ਹੁੰਦਾ ਜੀ ਪਾਣੀ ਖ਼ਰਾਬ ਤੇ ਹੁੰਦਾ ਈ ਐ ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਐ ਜੀ ਤੁਹਾਨੂੰ ਹੈਲੋ ਆਵਾਜ਼ ਆ ਰਹੀ ਹੈ ਜੀ ਤੁਹਾਨੂੰ ਹੈਲੋ ਹੈਲੋ ਹੈਲੋ- ਹੈਲੋ- ਹੈਲੋ- ਹੈਲੋ- ਹੈਲੋ- ਹੈਲੋ- ਹੈਲੋ- ਆਵਾਜ਼ ਆ ਰਹੀ ਐ, ਜੀ ਤੁਹਾਨੂੰ ਹੈਲੋ- ਹੈਲੋ- ਹੈਲੋ- ਹੈਲੋ- ਹੈਲੋ-
ਹੈਲੋ-
ਹੈਲੋ-
ਹਾਂਜੀ ਆ ਰਹੀਂ
ਹਾਂਜੀ, ਆਵਾਜ਼ ਹਾਂਜੀ-ਹਾਂਜੀ ਆ ਗਈ, ਆ ਗਈ ਆਵਾਜ਼
ਬਾਰ ਬੋਲਦੀ ਸੀ ਮੈਂ
ਹਾਂਜੀ, ਹਾਂਜੀ, ਹਾਂਜੀ
ਬਹੁਤ ਘੱਟ ਯੂਜ ਹਾਂ ਪਾਣੀ ਨੂੰ ਕਰਨ
ਹਾਂਜੀ, ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ ਹਾਂਜੀ ਜਦੋਂ ਜ਼ਰੂਰਤ ਹਾਂਜੀ
ਬਾਰ ਦਿਨ ਮੌਲਾ ਚ ਵੀ ਪਾਣੀ ਪੁਰੀ ਤੁਸੀਂ ਕੱਟ ਕਰਨਾ
ਹਾਂਜੀ, ਹਾਂਜੀ ਜ਼ਰੂਰ-ਜ਼ਰੂਰ, ਉਹਦੇ ਕਵਾਂਗੇ ਵੀ ਆਪਾਂ ਪਾਣੀ ਬਚਾਉਣਾ ਹੈਗਾ ਵਾ ਹਲੋ ਬਾਅਦ ਬਾਅਦ ਵਾਸਤੇ ਵੀ ਰੱਖਣਾ ਪਾਣੀ ਫਿਊਚਰ ਵਾਸਤੇ ਵੀ
ਹਾਂਜੀ, ਮਰੇ ਮੇਰੇ ਫਰੈਂਡ ਹੈਗੀ, ਰੇਗਿਸਤਾਨ ਦੀ ਉੱਥੇ ਪਾਣੀ ਚ ਬਹੁਤ ਘੁੰਮੀ ਆਂ।
ਹਾਂਜੀ, ਉੱਧਰ ਪਾਣੀ ਦੀ ਕਮੀ ਹੈਗੀ ਐ
ਹਾਂਜੀ ਤੇ, ਉਹਨਾਂ ਨੂੰ ਇੱਕ ਟੈਮ ਪਾਣੀ ਆਉਂਦਾ ਜੀ।
ਅੱਛਾ ਜੀ।
ਹਾਂਜੀ, ਉਹਨੂੰ ਇੱਕ ਟਾਈਮ ਪਾਣੀ ਆਉਂਦਾ ਐ, ਹਾਂਜੀ ਸਾਡੇ ਇੱਥੇ ਵੀ, ਪਹਿਲਾਂ ਤਾਂ ਥੇ ਇਥੇ-ਇੱਥੇ ਤੋ ਦੋ ਟਾਈਮ ਪਾਣੀ ਆਉਦਾ ਸੀ।
ਅੱਛਾ।
ਦੋ ਟੈਮ ਪਾਣੀ
ਅੱਛਾ।
ਹਾਂਜੀ।
ਤੇ ਵਧੀਆ, ਤਾਡੇ ਤੇ ਪਾਣੀ ਆਉਣ ਲੱਗ ਗਿਆ। ਜਿੱਥੇ ਕਮੀ ਆ, ਉਹਨਾਂ ਨੂੰ ਪਰੇਸ਼ਾਨੀ ਬੜੀ ਹੁੰਦੀ ਹੋਣੀ ਹੈ ਜੀ।
ਬੋ ਜਦੋਂ ਪਾਣੀ ਆਂਦਾ ਨਾ, ਆਪਣੇ ਸਾਰੇ ਭਾਂਡੇ ਪਾਰ ਲੈਂਦੇ ਨੇ ਜੀ, ਆਪਣੇ ਜਿਦਾਂ ਟੁਅਬਲ ਕੁਆਲਨੀਆਂ, ਜਿੰਨੇ ਵੀ ਹੁੰਦੇ ਸਭ ਸਾਰੇ ਭਾਂਡੇ ਭੇ ਹਾਂਜੀ ਡੋਗਰੇ ਹਾਂਜੀ ਹਾਂਜੀ, ਬਸ-ਬਸ ਮੈਂ ਇਹਹੀ ਕਹਿਣਾ ਸੀ ਕਿ
ਅੱਛਾ।
ਮੈਂ ਕਹਿਣਾ ਸੀ ਤੁਸੀਂ, ਤੁਸੀਂ ਆਪਣੇ ਘਰਦਿਆਂ ਨੂੰ ਬਾਹਰਦਿਆਂ ਨੂੰ ਕਹਿਣਾ, ਕਿ ਪਾਣੀ ਦਾ ਪਾਣੀ ਨੂੰ ਜੋ ਇੱਥੇ ਨਲ ਖੁਲੇ ਦਿਖੇ ਨਾ
ਹਾਂਜੀ, ਅੱਛਾ ਹਾਂਜੀ, ਉਹਦੇ ਆਪਾਂ ਹਾਂਜੀ ਹਾਂਜੀ, ਕਵਾਂਗੇ ਜਾਗਰੂਕ ਕਰਾਂਗੇ ਪੂਰਾ ਵੀ, ਤੁਸੀਂ ਪਾਣੀ ਨੂੰ ਬਚਾ ਕੇ ਰੱਖਣਾ ਵਾ। ਪਾਣੀ ਵੇਸਟ ਨਹੀਂ ਕਰਨਾ ਹੈਗਾ। ਇਹ ਬਹੁਤ ਵਧੀਆ ਚੀਜ਼ ਆ, ਇਹ ਮਨੁੱਖ ਲਈ ਸਭ ਤੋਂ ਵਧੀਆ ਚੀਜ਼ ਹੈਗੀ ਹੈ।
ਹਾਂ।
ਤੁਸੀਂ ਵੀ ਆਪਣੇ ਗਲੀ-ਮਹੱਲੇ 'ਚ, ਘਰਦਿਆਂ ਨੂੰ ਆਪਣੇ ਨੂੰ ਕਹਿ ਦੋ ਵੀ ਪਾਣੀ ਆਪਾਂ, ਘੱਟ ਤੋਂ ਘੱਟ ਵਰਤੀਏ ਤਾਂ ਨੂੰ ਬਾਅਦ ਵਿੱਚ ਬਚਾ ਸਕੀਏ ਸੀਂ, ਬਾਅਦ ਵਿੱਚ।
ਹਾਂਜੀ ਮੈਂ ਤੇ ਕੇ ਕਿਹਾ ਈ ਏ, ਹੁਣ ਚਲੋ ਤੁਸੀਂ ਨਾ ਘ ਸਾਡੇ ਘਾਰ ਆਣਾ ਜੀ।
ਹਾਂਜੀ-ਹਾਂਜੀ ਆਵਾਂਗੇ, ਜ਼ਰੂਰ ਆਵਾਂਗੇ।
ਹਾਂਜੀ, ਪਾਣੀ
ਜਿਹੜਾ ਤੁਸੀਂ ਮੈਨੂੰ ਮੈਸੇਜ ਦਿੱਤਾ ਮੈਂ, ਹਾਂਜੀ ਹਾਂਜੀ ਜਿਹੜਾ ਤੁਸੀਂ ਮੈਨੂੰ ਮੈਸੇਜ ਦਿੱਤਾ, ਇਹ ਮੈਂ ਸਾਰਿਆਂ ਨੂੰ ਕਹੂੰਗਾ। ਅਸੀਂ ਵੀ ਆਪਣੀ ਗਲੀ ਵਿੱਚ ਕਵਾਂਗੇ ਵੀ, ਤੁਸੀਂ ਪਾਣੀ ਦਾ ਮਤਲਬ ਘੱਟ ਰੱਖੋ ਥੋੜਾ ਜਿਹਾ ਵੀ ਵੇਸਟ ਵੇਸਟ ਨਾ ਕਰੋ ਉਹਨੂੰ ਜ਼ਿਆਦਾ, ਵੀ ਆਪ ਨੂੰ ਬਾਅਦ 'ਚ ਦਿੱਕਤ ਨਾ ਆਵੇੂੰ।
ਹਾਂਜੀ ਹਾਂਜੀ, ਜ਼ਰੂਰ ਕਹਿਣਾ ਜੀ ਜ਼ਰੂਰ, ਤੁਹਾਡਾ ਹੀ ਵੀ ਏਦਾਂ ਸਾਡ ਲਈ ਪਰ, ਹਾਂਜੀ
ਤੁਹਾਡੇ ਲਈ ਪਰੇਸ਼ਾਨੀ ਬਣਨੀ ਹੈ ਜੀ। ਇਹ ਅਸੀਂ ਇਹੋ ਕਹਿੰਦੇ ਹਾਂ, ਵੀ ਸਾਡੇ ਲਈ ਬਾਅਦ 'ਚ ਚੀਜ਼ ਪਰੇਸ਼ਾਨੀ ਨਾ ਬਣੇ, ਆਪਾਂ ਇਹਨੂੰ ਪਹਿਲਾਂ ਹੀ ਸੋਲਵ ਕਰਕੇ ਰੱਖੀਏ। ਪਾਣੀ ਆਪਾਂ
ਹਾਂਜੀ, ਹਾਂਜੀ ਹਾਂਜੀ, ਚਲੋ ਠੀਕ ਹੈ ਜੀ।
ਚਲੋ ਠੀਕ ਹੈ ਜੀ, ਆਪਾਂ ਕਹਿ ਦਾਂਗੇ ਸਾਰਿਆਂ ਨੂੰ।
ਠੀਕ ਹੈ ਠੀਕ, ਓਕੇ, ਗ ਬਾਏ, ਸਤਿ ਸ੍ਰੀ ਅਕਾਲ ਜੀ।
ਸਤ ਸ਼੍ਰੀਕਾਲ।